ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਕਿੱਦਾਂ ਹੋ ਤੁਸੀਂ
ਵਧੀਆ ਤੁਸੀਂ ਦੱਸੋ ਤੁਸੀਂ ਠੀਕ ਓ
ਹਾਂਜੀ ਅਸੀਂ ਠੀਕ ਹੈਗੇ ਆ
ਘਰ ਸਭ ਠੀਕ
ਸਭ ਵਧੀਆ ਤੁਸੀ ਤੁਸੀਂ ਦੱਸੋ ਤੁ ਸਭ ਵਧੀਆ ਤੁਹਾਡੇ ਘਰ
ਬਸ ਬਸ ਹਾਂ ਸਭ ਵਧੀਆ ਸਾਡੇ ਘਰ ਬਸ ਮੈਂ ਇਹੀ ਪੁਛ
ਕੀ ਪੁੱਛਦੇ ਪਏ ਸੀ
ਪਿੱਜ਼ਾਂ ਮੰਗਵਾਉਦੇ ਹੋ ਜਾਂ ਬਜ਼ਾਰੋਂ ਖਰੀਦਦੇ ਹੋ ਇਹਦੇ ਸ਼ੋਪਿੰਗ ਕਿਹੜੀ ਕਿੱਥੋਂ ਕਰਦੇ ਓ ਮਤਲਬ ਔਨਲਾਈਨ ਯਾ ਔਫਲਾਈਨ
ਮੈਂ ਔਫਲਾਈਨ ਕਰਨਾ ਜ਼ਾਣਾ ਪਸੰਦ ਕਰਦਾ ਵਾਂ
ਅੱਛਾ ਔਫਲਾਈਨ ਜਿਆਦਾ ਕਰਦੇ ਓ ਅੱਛਾ ਤੇ ਔਨਲਾਈਨ ਕਿਉਂ ਔਨਲਾਈਨ ਕਿਉਂ ਨੀ ਕਰਦੇ ਮੈਂ ਤਾਂ ਜ਼ਾਦਾ ਤਾਂ ਔਨਲਾਈਨ ਜਦ
ਔਨਲਾਈਨ ਚ ਅਸੀਂ ਔਨਲਾਈਨ ਦੇਖੋ ਤੁਸੀਂ ਕਰ ਲੈਂਦੇ ਓ ਮੈਂ ਨੀਂ ਕਰ ਪਾਂਦਾ ਕਿਉਂਕਿ ਨਾ ਮੈਂ ਔਨਲਾਈਨ 'ਚ ਮਤਲਬ ਫੈਬਿ੍ਕ ਨੀਂ ਵੇਖ ਪਾਂਦਾ ਕੱਪੜਿਆਂ ਦੇ
ਹਾਂ ਉਹ ਤੇ ਹੈ ਈ ਐ ਮਤਲਬ ਇੱਕਦਮ ਤੁਸੀਂ ਹੱਥੋਂ ਅਸੀਂ ਦੇਖ ਕੇ ਨੀ ਚੈੱਕ ਕਰ ਸਕਦੇ ਨਾ ਬ ਵੈਸੇ ਚੈੱਕ ਕਰ ਸਕਦੇ ਆ ਪਰ ਫਿਰ ਵੀ ਔਨਲਾਈਨ ਨਾ ਫ ਦੇਖੋ ਫਾਇਦਾ ਬੜਾ ਹੁੰਦਾ ਔਨਲਾਈਨ ਅਗਰ ਸ਼ੋਪਿੰਗ ਕਰਨੀ ਆ ਨਾ ਅਸੀਂ ਸਾਨੂੰ ਬਾਹਰ ਨੀ ਜਾਣਾ ਪੈਂਦਾ ਧੁੱਪ ਚ ਗਰਮੀ ਚ ਕੈਸਾ ਮੌਸਮ ਹੋਏ ਨਾ ਘਰ ਬੈਠੇ ਸ਼ੋਪਿੰਗ ਕਰ ਸਕਦੇ ਓ ਦੂਸਰੀ ਗੱਲ ਕਈ ਵਾਰ ਸਾਨੂੰ ਓਫਰਸ ਮਿਲ ਜਾਂਦੇ ਨੇ ਹਨਾ ਸੇਲ ਤੇ ਓਫ ਲੱਗਾ ਦਾ ਹੁੰਦਾ ਕਈ ਵਾਰੀ ਆਫ ਵਿਚ ਕਾਫੀ ਕੁਛ ਮਿਲ ਜਾਂਦਾ ਹੈ ਔਰ ਬਾਹਰ ਵੀ ਜਾਣ ਨ ਪੈਂਦਾ ਲੇਟੈਸਟ ਫੈਸ਼ਨ ਮਿਲ ਜਾਂਦਾ ਜੋ ਲੇਟੈਸਟ ਜੋ ਟਰੈਂਡ ਵਿੱਚ ਹੈ ਉਹ ਤੁਹਾਨੂੰ ਮਿਲ ਏਗਾ ਜੋ ਟਰੈਂਡ ਵਿੱਚ ਚੱਲਦਾ ਪਿਆ ਹੋਏਗਾ ਤੁਸੀਂ ਉਹ ਆਰਾਮ ਨਾਲ ਬਾਏ ਕਰ ਸਕਦੇ ਹੋ ਬਟ ਅਗਰ ਤੁਸੀਂ ਸ਼ੋਪ ਤੇ ਲੈਣ ਜਾਓਗੇ ਨਾ ਅਗਰ ਲੇਟਸਟ ਟੈ੍ਡਂ ਤੁਹਾਨੂੰ ਚਾਹੀਦਾ ਸਾਨੂੰ ਵੇਟ ਕਰਨਾ ਪਏਗਾ ਇਕ ਮਹੀਨੇ ਦਾ ਤੁਹਾਨੂੰ ਵੇਟ ਕਰਨਾ ਪਏਗਾ ਹੀ ਪਏਗਾ ਜਦ ਤਕ ਉਹ ਦੁਕਾਨਾਂ ਤੇ ਆ ਨਹੀ ਜਾਂਦਾ ਕਿ ਮਾਰਕੀਟ ਜਾਣ ਬਹੁਤ ਟਾਈਮ ਲੱਗਦਾ ਕੱਪੜੇ ਨੂੰ ਔਰ ਆਨਲਾਈਨ ਜਲਦੀ ਮਿਲ ਜਾਂਦਾ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ
ਇਹੀ ਗੱਲ ਹੈ ਨਾ ਫਿਰ ਬਾਜ਼ਾਰ ਤੁਹਾਨੂੰ ਪਤਾ ਈ ਆ ਬਾਜ਼ਾਰ ਲੈਣ ਜਾਓ ਤੇ ਪਹਿਲੇ ਗਰਮੀ ਤੇ ਫਿਰ ਦੱਸ ਦੁਕਾਨਾਂ ਘੁੰਮੋ ਫਿਰੋ ਤਾਂ ਜਾ ਕੇ ਕੱਪੜਾ ਸਮਝ ਆਉਂਦਾ ਓਨਲਾਈਨ ਚੈੱਕ ਕਰ ਲਓ ਤੇ ਘਦ ਪੈਸਿਆਂ ਚ ਸੂਟ ਮਿਲ ਜਾਂਦਾ ਬਹੁਤ ਅਫੋਰਡੇਬਲ ਪ੍ਰਾਈਸ ਵਿੱਚ ਸੂਟ ਮਿਲ ਜਾਂਦਾ
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਵੈਸੇ ਮੇਰੇ ਮੁਤਾਬਿਕ ਨਾ ਮੇਰੇ ਮੁਤਾਬਿਕ ਤਾਂ ਤੁਸੀਂ ਸਹੀ ਕਹਿ ਰਹੇ ਹੋ ਪਰ ਪਰ ਮੈਂ ਆਪਣੇ ਮੁਤਾਬਿਕ ਦੱਸਾ ਤਾਂ ਮੈਂ ਆਫਲਾਈਨ ਕਰਨਾ ਜਿਆਦਾ ਪਸੰਦ ਕਰਨਾ ਵਾ।
ਹਾਂ ਹਾਂ ਉਹ ਤਾਂ ਦੇਖੋ ਹੈ ਹੀ ਦੇਖੋ ਆਪਣੀ ਆਪਣੀ ਚੋਇਸ ਲੇਕਿਨ ਹੁਣ ਤੇ ਆਨਲਾਈਨ ਕਿਉਂਕਿ ਤੁਸੀਂ ਇੱਕ ਚੀਜ਼ ਤੇ ਕਾਫੀ ਸਾਰੀ ਨਾ ਉਹ ਆਉਣ ਲੱਗ ਜਾਂਦੇ ਨੇ ਲਾਈਕ ਸੁਵਿਧਾ ਤੁਸੀਂ ਜਲਦੀ ਰਿਟਰਨ ਕਰ ਸਕਦੇ ਹੋ ਤੁਸੀਂ ਆਰਾਮ ਵਾਲੇ ਦਿਨ ਕਰ ਸਕਦੇ ਓ, ਕੈਸ਼ ਔਨ ਡਿਲੀਵਰੀ ਵਾਲਾ ਆਪਸ਼ਨ ਚਲ ਪਿਆ। ਹੁਣ ਕਈ ਵੈਬਸਾਈਟ ਤੇ ਐ ਵੀ ਚੱਲ ਪਿਆ ਪੇ ਲੇਟਰ, ਲਾਈਕ ਤੁਸੀਂ ਕੁਝ ਖ਼ਰੀਦਿਆ ਏ, ਤੁਹਾਨੂੰ ਪੈਸੇ ਨਾ ਪੇ ਹਜੇ ਨਹੀਂ ਕਰਨੇ ਪੈਣਗੇ ਤੁਸੀਂ ਉਹਦੇ ਪੈਸੇ ਪੇ, ਬਾਅਦ 'ਚ ਪੈਸੇ ਪੇ ਕਰ ਸਕਦੇ ਓਦੇ। ਐਹ ਵੀ ਚੀਜ਼ਾਂ ਬਹੁਤ ਸਾਰੀਆਂ ਚੱਲ ਪਈਆਂ ਨੇ, ਔਨਲਾਈਨ ਬਹੁਤ ਐਪਲੀਕੇਸ਼ਨ ਤੇ, ਵੈਬਸਾਈਟ ਤੇ ਤੇ ਮੈਨੂੰ ਤਾਂ ਬਹੁਤ ਮਤਲਬ, ਐਸਾ ਸੁੱਖ ਈ ਲੱਗਦਾ ਕਿ ਔਨਲਾਈਨ ਨਾ। ਥੋੜਾ ਕੀ ਵਾਲਾ ਕੰਮ ਹੋ ਜਾਂਦਾ, ਜੋ ਚਾਹੀ, ਜੋ ਜਿੱਦਾਂ ਤੁਹਾਨੂੰ ਦੇਖਨਾ ਜੀਂਨਸ, ਕੁੜਤਾ, ਸੂਟ ਜੋ ਤੁਹਾਨੂੰ ਦੇਖ ਪਹਿਲੇ ਸਭ ਵਰੈਟੀ ਮਿਲਜੇਗੀ, ਉਹ ਵੀ ਲੇਟੈਸਟ। ਉਹੀ ਮਾਰਕੀਟ 'ਚ ਲੈਣ ਜਾਵਾਂਗੇ ਤੇ ਬੜੀ ਪ੍ਰੋਬਲਮ ਆਂਦੀ ਏ। ਲੇਟੈਸਟ ਤੇ ਮਿਲਦਾ ਈ ਨੀਗਾ ਸ਼ੋਰੂਮ 'ਚ ਪਹਿਲੇ। ਜਦ ਤੱਕ ਤੁਹਾਨੂੰ ਉਹ ਮਿਲ਼ ਜਾਂਦਾ।
ਮੰਮੀ ਸੇ ਪਤਾ ਕਰੋ, ਹਾਂਜੀ-ਹਾਂਜੀ। ਹਾਂਜੀ।
ਨਲ ਔਨਲਾਈਨ ਮਿਲ ਜਾਏਗਾ।
ਹਾਂਜੀ। ਤੀਸ ਪੀ, ਕਿੰਨੇ ਦੇ
ਤੁਹਾਨੂੰ ਪਤਾ ਈ ਏ, ਕਿੰਨੀ ਗਰਮੀ ਐ, ਦੱਸ ਦੁਕਾਨਾਂ ਤੋਂ ਘੁੰਮੋ ਤਾਂ ਜਾਕੇ ਪੈਸੇ ਭਾਈ ਯਾਰ, ਉਹਨੂੰ ਕਹੋ ਭਾਈ ਨੂੰ, ਕਿ ਮਾੜੇ-ਮੋਟੇ ਘੱਟ ਕਰਲਾ ਤਾਂ ਜਾਕੇ ਤੇ ਉਹ ਥੋੜੇ ਬਹੁਤ ਭਾਓ-ਤੋਲ ਕਰਦਾ, ਨਹੀਂ ਤੇ ਉਹਨੂੰ ਜਿਤਨੇ ਕਹੋ ਤੇ ਉਨੇ ਈ ਲੈ ਲੈਂਦੇ ਨੇ। ਅੱਜ-ਕੱਲ੍ਹ ਤਾਂ ਭਾਓ-ਤੋਲ ਵੀ ਨੀ ਕਰਦੇ।
ਹਾਂਜੀ, ਤੁਸੀਂ
ਬੜੀ ਜਰਾ ਕਹਿਣਾ ਪੈਂਦਾ, ਬੜਾ ਓ ਕਰਕੇ ਕਿ ਸਾਰ ਲੋ, ਕਰ ਲੋ ਤਾਂ ਜਾ ਕੇ ਤੇ ਉਹ ਕਰਦੇ ਨੇ।
ਹੂੰ, ਬਿਲਕੁਲ ਸ
ਮੋਹ ਦੇ ਤੰਦ ਐ, ਅਗਰ ਕੁਛ ਪਸੰਦ ਆਏਗਾ।
ਹੂੰ
ਬਿਲਕੁਲ।
ਵੀ ਕਿਸੇ
ਹਾਂਜੀ, ਇਸ ਕਰਕੇ ਮੈਂ ਸੋਚ ਲਿਆ ਕਿ ਚਲੋ, ਔਨਲਾਈਨ ਏ ਆਪਣਾ ਜੋ ਕੁਝ ਇਥੋਂ ਖਰੀਦਣਾ ਉੱਥੇ ਖੋਲੋ ਤੇ ਆਪਣੇ ਕੱਪੜੇ ਕਪੜੇ ਵੇਖ ਲਓ ਜੋ ਲੈਣਾ, ਘਾਰ ਦਾ ਸਮਾਨ ਵੀ ਹੁਣ ਤੇ ਔਨਲਾਈਨ ਮਿਲਣ ਲੱਗਿਆ।
ਹਾਂ ਜ਼ਿਆਦਾ ਖਿੱਚਰ-ਖੁਆਰਾ ਨੀ ਹੁੰਦਾ ਕਿ ਬਾਹਰ ਬੰਦਾ ਘੁੰਮਿਆ ਰਹੇ, ਘੁੰਮਿਆ ਰਹੇ।
ਉਹ ਤੇ ਤੁਹਾਨੂੰ ਜੋ ਵੀ ਕੁਝ ਮੰਗਾਣੇ, ਉਂਦੇ ਕੋਲ਼ ਹੋਮ ਦੇ ਔਰ ਤੁਸੀਂ ਦੇਖਿਆ ਹੋਇਗਾ ਨਾ, ਬਹੁਤ ਸਾਲ ਚੱਲਦੇ ਨੇ ਉਹ ਆਰਟੀਫਿਸ਼ਲ ਫਲਾਵਰ। ਪਹਿਲੀ ਗੱਲ ਤੇ ਵਰਾਇਟੀ ਬਹੁਤ ਜ਼ਾਦਾ ਏ ਔਨਲਾਈਨ। ਔਫਲਾਈਨ ਇਤਨੀ ਵਰਾਇਟੀ ਨੀ ਐ, ਔਰ ਉਹ ਜ ਪਤਾ ਔਨਲਾਈਨ ਨਾ ਤੁਹਾਨੂੰ ਵਰਾਇਟੀ ਬਹੁਤ ਜ਼ਿਆਦਾ ਮਿਲੀ, ਤੁਹਾਨੂੰ ਕੁਛ ਸਮਾਨ ਨਾ ਬਹੁਤ, ਲੇਕਿਨ ਅਸੀਂ ਬਾਜ਼ਾਰ ਜਾਵਾਂਗੇ ਨਾ, ਵਰਾਇਟੀ ਤੇ ਬਹੁਤ ਘੱਟ ਮਿਲੇਗੀ-ਮਿਲੇਲੀ ਮਤ ਸਮਾਨ ਵੀ ਥੋੜਾ ਮਹਿੰਗਾ ਈ ਮਿਲਦਾ, ਐਸੇ ਸਮਾਨ ਸਹੀ ਨੀ ਮਿਲ ਪਾਂਦਾ।
ਜੀ-ਜੀ, ਬਿਲਕੁਲ ਸਹੀ ਗੱਲ।
ਮੈ ਨਗਰ ਦੇ ਖਾਂਗੇ ਨਾ ਕੀ, ਸੌ ਰੁਪਏ ਤੋਂ ਇਸਟਾਟ ਹੋ ਜਾਏਗਾ ਹੋਮ ਡੈਕ ਘਾਰ ਦਾ ਸਮਾਨ, ਤੁਹਾਨੂੰ ਘਾਰ ਤਾ ਪਹੁੰਚ ਈ ਜਾਂਦਾ ਨਾ, ਨਿੱਕਾ ਮੋਟਾ ਸਮਾਨ ਸਭ ਰੈਡੀ ਹੋ ਜਾਏ, ਮਿਲ ਜਾਏਗਾ ਸਟਾਟ ਹੋ ਜਾਏਗਾ, ਲੇਕਿਨ ਅਸੀਂ ਬਾਜ਼ਾਰ ਲੈਣ ਜਾਓਗੇ ਨਾ ਤੇ ਦੋ ਸੋ ਤੋਂ ਘੱਟ ਤਾਂ ਕੁਛ ਮਿਲੇਗਾ ਈ ਨਹੀਂ। ਹਾਂ ਉ ਇਕ, ਉਹੀ ਤੇ ਹਲੇ ਅਸੀ‌‌ ਹੁਨ ਦੇਖੋ, ਇਸ ਮੋਬਾਈਲਾਂ ਤੇ ਵੀ ਕਾਫੀ ਔਫ ਚੱਲਦਾ ਹੁੰਦਾ, ਤੁਸੀਂ ਆਨਲਾਈਨ ਟਰਾਈ ਕਰੋਗੇ ਤੇ।
ਮੈਂ ਔਨਲਾਈਨ ਕਰਦਾ ਵਾਂ, ਕਦੀ-ਕਦੀ, ਕਦੀ -ਕਦੀ ਕਰਨਾ ਵਾਂ। ਜਿਵੇਂ ਕਿ ਮੈਨੂੰ ਹੁਣ ਫੁੱਲ ਸਲੀਵ ਮੰਗਉਣੀਆਂ, ਮੈਂ ਆਪਣੇ ਹੱਥ-ਹੱਥ ਲਈ, ਜਿ ਗਰਮੀਆਂ ਚ ਬਹੁਤ ਟੈਨਿੰਗਹੋਂਦੀ ਏ ਨਾ ਹੱਥਾਂ ਤੇ, ਮੈਂ ਵੇਖੀ ਬੜੀ-ਬੜੀ ਮਹਿੰਗੀ। ਕਿਆ ਸੀ ਕੀਆ, ਮੈਂ ਕਿਉਂ ਝੂਠ ਬੋਲਾਂ ਤੁਹਾਨੂੰ, ਬੜੀ ਮਹਿੰਗੀਆਂ ਸੀਗੀਆਂ ਜਿਵੇਂ ਕਿ ਵਨ ਨਈਂਟੀ ਨਨ ਦੀ ਸੀਗੀ, ਵਨ ਥਾਰਟੀ ਦੀ ਸੀਗੀ, ਤਿੰਨ ਸੌ ਦੀ ਸੀਗੀ ਤੇ ਇੱਧਰ ਸਾਡੇ ਇੱਧਰ, ਮੇਰੇ ਜਾਨਣ ਵਾਲੇ ਲੈ ਕੇ ਆਏ ਨੇ ਹਲੇ ਤੇ, ਅੱਸੀ ਰੁਪਏ ਦੀ, ਨਨਵੇਂ ਰੁਪਏ ਦੀ, ਉਹ ਸੇਮ ਫੈਬ੍ਰਿਕ ਸੀ, ਸੇਮ ਕੱੜਾ ਸੀ, ਫਿਰ ਵੀ ਮੈਂ ਤਾਂ
ਕੁਛ ਚੀਜ਼ਾਂ ਨਾ ਮਹਿੰਗੀਆਂ ਵੀ ਨੇ। ਚੀਜ਼ ਨਾ ਮਹਿੰਗੀ ਤੁਸੀਂ ਕਦੀ ਹੋਮ ਟ ਕਰਨਾ ਘਰ ਜਾਣ ਵਾਸ ਟ ਕਰਨਾ। ਤੁਹਾਨੂੰ ਬਹੁਤ ਸਸਤਾ ਮਿਲ ਜਾਏਗਾ, ਸੌ ਰੁਪਏ ਚ ਨਾ ਤੁਹਾਨੂੰ ਇਸੇ ਮਤਲਬ ਨਿੱ ਨਿੱਕੇ ਕਾਰਸ, ਉਹ ਫੋਟੋ ਫ੍ਰੇਮਸ ਵਗੈਰਾ, ਔਰ ਫੋਟੋ ਫਰੇਮ ਹੋਗੇ ਥੋੜੇ ਨਿੱਕੇ ਨ ਘਰ ਦਾ ਕੁੱਛ ਡੈਕੋਰ ਸਮਾਨ ਹੋ ਗਿਆ, ਲਾਈਕ ਬਹੁਤ ਹੋਮੇਡ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ, ਬਿਊਟੀਫੁਲ ਮਿਰਰਸ ਮਿਲ ਜਾਣਗੇ, ਜੋ ਬਹੁਤ ਬਿਊਟੀਫੁਲ ਹੁੰਦੇ ਨੇ, ਹੈਂਡਮੇਡ ਮਿਲਰ ਹੁੰਦੇ ਨੇ। ਚਾਨੋ, ਉਹ ਵੀ ਮਿਲ ਜਾਣਗੇ, ਓਫਲਾਈਨ ਲੈਣ ਜਾਓ। ਮਹਿੰਗੇ ਬਿਲਦੇ।
ਹਮ-ਹਮ।
ਹਜੇ ਮੈਂ ਰੀਸੈਂਟਲੀ ਓਨਲਾਈਨ ਫੋਨ ਵੀ ਮੰਗਇਆ ਸੀ, ਤੇ ਵੀ ਬੜਾ ਅੱਛਾ ਕੰਮ ਕਰਦਾ ਵਾ ਮਤਲਬ ਹਜ ਕ। ਤਾਂਸੀਂ ਕਾਫੀ ਸਹੀ ਕੰਮ ਕਰਦਾ ਹੋਇਆ, ਔਰ ਪਤਾ ਮੈਂ ਉਹ ਮੋਬਾਇਲ ਨਾ ਪਹਿਲੇ ਮੈਂ ਔਨ ਔਨਲਾਈਨ ਲੈਣ ਤੋਂ ਪਹਿਲਾਂ ਮਾਰਕੀਟ ਵਿਚ ਦੇਖਿਆ, ਮੈਨੂੰ ਕਿਧਰੇ ਮੋਬਾਇਲ ਨੀ ਮਿਲਿਆ, ਉਹ ਵਾਲਾ। ਹੈ ਹੀ ਨਹੀਂ ਸੀ, ਜਿਹਦੇ ਕੋਲ ਜਿਹਨੂੰ ਕਿਹਾ, ਉਹ ਕਹਿੰਦਾ ਨਹੀਂ, ਇਹ ਵਾਲਾ ਪੀਸ ਆਇਆ ਹੀ ਨਹੀਂ। ਇਹ ਵਾਲਾ ਪੀਸ ਆਇਆ ਹੀ ਨਹੀਂ, ਇਹ ਵਾਲਾ ਪੀਸ ਆਉਂਦਾ ਹੀ ਨਹੀਂ। ਤੇ ਹੁਨ ਫਿਰ ਮੈਂ ਓਨਲਾਈਨ ਹੀ ਕੀਤਾ, ਫਿਰ ਉਹ ਵਾਲਾ, ਲੇਟੈਸਟ ਫੋਨ ਸੀ ਕਿਉਂਕਿ
ਹਾਂਜੀ।
ਤੇ ਹੁਣ ਉਹ ਫਤਾ, ਅਜੇ ਵੀ ਨਹੀਂ ਹੈਗਾ।
ਹਾਂਜੀ-ਹਾਂਜੀ।
ਹਾਂਜੀ, ਇਸ ਕਰਕੇ ਮੈਂ ਸੋਚਦੀ ਹ, ਕਿ ਚਲੋ ਔਨਲਾਈਨ ਜਾਂ ਲੇਟ ਦਸ ਚੀਜ਼ਾਂ ਮਿਲ ਜਾਂਦੀਆਂ ਨੇ, ਤੇ ਵਧੀਆ ਹੀ ਮਿਲ ਜਾਂਦੀਆਂ ਨੇ।
ਮੇਰੇ ਮੁਤਾਬਿਕ ਤੁਹਾਡੇ, ਜਿਵੇਂ ਤੁਸੀਂ ਕਹਿ ਰਹੇ ਹੋ
ਹਾਂਜੀ-ਹਾਂਜੀ।
ਦੇਖੋ ਜਿਵੇਂ ਤੁਸੀਂ ਕਹਿ ਰਹੇ ਹੋ, ਮੇਰੇ ਮੁਤਾਬਿਕ ਅਗਰ ਤੁਸੀਂ ਓਨਲਾਈਨ ਲੈਣਾ ਚਾਹੁੰਦੇ ਹੋ। ਤੇ ਇੱਕ ਵਾਰ ਔਫਲਾਈਨ ਵੀ ਚੈੱਕ ਕਰੋ, ਕਿਉਂਕਿ ਔਫਲਾਈਨ ਨਾ। ਸਸਤਾ ਪੜ ਹੀ ਜਾਂਦਾ ਹੈ, ਕਿੰਨੇ ਵੀ
ਹਾਂ, ਉਹਦ ਮੈਨੇ ਮੋਬਾਇਲ
ਹ।
ਕੇ ਲੈਣਾ ਸੀ ਨਾ ਨੂੰ ਰ ਬਾਜ਼ਾਰ ਚ ਲੱਭਿਆ ਮੈਨੂੰ, ਕਿਤੇ ਬਾਜ਼ਾਰ ਚ ਨੀ ਲਿਆ। ਫੇਰ ਮੈਂ ਹਣ ਤੋਂ ਫੋਨ।
ਹਮ।
ਅੱ। ਚਲੋ ਔਨਲਾਈਨ ਮਿਲ ਗਿਆ।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
ਲੈ ਗਿਆ ਤੇ ਸਭ ਕੁਛ ਖੋਲ ਖੋਲ ਕੇ ਦਿਖਾ ਗਿਆ ਫੋਨ ਚਾਰਜਰ ਤੇ ਸਬ ਕੁਛ ਆ ਵੀ ਜਾਂਦਾ ਹੁਣ ਤਾਂ ਫਾਇਦਾ ਵੀ ਬਥੇਰਾ ਨਾ ਔਨਲਾਈਨ ਲੈਣ ਦੇ ਹਜੇ ਅਸੀਂ ਔਨਲਾਈਨ ਚ ਕੂਲਰ ਅਸੀਂ ਇੱਕ ਔਨਲਾਈਨ ਕੂਲਰ ਮੰਗਵਾਆ ਸੀ ਆਪਣਾ। ਤੇ ਉਹਦੇ ਪਿੱਛੇ ਨਾ ਗਰੰਟੀ।
ਜੀ ਜੀ ਗਿਆਰਾਂ ਸੌ ਹੈ ਕੁਛ ਜੀ ਕਿੱਥੇ ਠੀਕ ਹੈ ਦਿਖਾਓ ਇਹ ਇੱਕ ਹਜ਼ਾਰ ਰੁਪਏ ਜਮ੍ਹਾਂ ਕਰੇ ਥੇ ਨਾ ਇਨੋ ਨੇ ਆਈ ਮੰਮੀ ਨੇ ਇੱਕ ਹਜ਼ਾਰ ਰੁਪਏ ਜਮ੍ਹਾਂ ਕਰੇੀ ਤੇ ਇੱਕ ਸੌ ਤਿਰਾਸੀ ਰੁਪਏ ਬਾਕੀ ਰਹਿ ਗਏ ਉਹੋ ਮੈਂ ਨਹਾ ਦੀ। ਓਕ ਸਰ ਠੀਕ ਹੈ ਠੀਕ ਹੈ ਹਾਂਜੀ ਦੱਸੋ ਤੇ ਮੇਰਾ ਕਹਿਣਾ ਤੁਹਾਡੇ ਹਿਸਾਬ ਨਾਲ ਲਾਈਏ ਕਿ ਤੁਸੀਂ ਆਪਣਾ ਇਸ ਚੀਜ਼ ਤੇ ਤੁਸੀਂ ਸ਼ੋਪਿੰਗ ਕਰਦੇ ਹੋ ਇੱਕ ਘਰ ਔਫਲਾਈਨ ਚੈੱਕ ਜ਼ਰੂਰ ਕਰੋ।
ਹਾਂਜੀ। ਹੁਣ ਉਹ ਤਾਂ ਕੀ ਹੁੰਦਾ ਸੀ ਔਫਲਾਈਨ ਨਾ ਅਸੀਂ ਲੈਣਾ ਸੀ ਕੂਲਰ ਲੈਣਾ ਸੀ। ਗਰਮੀਆਂ ਵਾਸਤੇ ਅਸੀਂ ਔਫ ਲਾਈਨ ਦੇਖਣਗੇ ਸਮਝ ਨੀ ਆਇਆ। ਮੈਂ ਕਿਹਾ ਛੋੜੋ ਔਨਲਾਈਨ ਮੰਗਵਾ ਲੈਂਦੇ ਹਾਂ ਹੁਣ ਓਹ ਔਨਲਾਈਨ। ਆ ਗਿਆ ਹੁਣ ਓਨਲਾਈਨ ਗਰੰਟੀ ਕੈਸ਼ ਕਲੇਮ ਕਰਾਂਗੇ ਅਸੀਂ ਗਰੰਟੀੰ ਮਿਲੇਗੀ। ਤੇ ਪਤਾ ਹੁਣ ਤੇ ਐਸਾ ਹੋ ਗਿਆ ਨਾ ਉਹਦੇ ਪਿੱਛੇ ਨਾ ਇੱਕ ਸਕੈਨਰ ਲਗਾ ਦਿੰਦਾ। ਸਕੈਨ ਕਰਦੋ ਤੁਹਾਡੀ ਵੋਰੰਟੀ ਕਲੇਮ ਹੋ ਜਾਂਦੀ ਹੈ ਵੋਰੰਟੀ ਵਸਤੇ ਰਜਿਸਟਰ ਕਰਦੋ ਏਕ ਇੱਕ ਸਾਲ ਦੀ ਵਾਰੰਟੀ ਹੈ ਰਜਿਸਟਰ ਕਰ ਦੋ ਨਾਲੇ ਹੀ ਤੇ ਇੱਕ ਸਾਲ ਤੁਹਾਡਾ ਫਰੇਜ਼ਇਹ ਸੇਫ ਸਹੀ ਕੂਲਰ ਹੁਣ ਕੁਛ ਦਿੱਕਤ ਦਿੱਕਤ ਹੁੰਦੀ ਤੇ ਪਾਈ ਘਰ ਆ ਕੇ ਸਹੀ ਕਰਕੇ ਜਾਂਦਾ ਸਾਨੂੰ ਜਾਣਾ ਨੀ ਪੈਂਦਾ। ਭੱਜ ਦੋੜ ਨੀ ਕਰਨੀ ਪੈਂਦੀ ਉਹਨੂੰ ਇਕ ਫੋਨੇ ਕਰਨੇ ਅ ਉਹ ਘਰ ਆ ਕੇ ਠੀਕ ਕਰ ਦਿੰਦਾ। ਸਾਨੂੰ ਪੇ ਲੈ ਲੈ ਕੇ ਭੱਜਣਾ ਨੀ ਪੈਂਦਾ। ਸਮਾਨ ਨੂੰ ਉਹਨਾਂ ਨੇ ਉਹਦਾ ਲੇਟਸਟ ਮਿਲ ਜਾਂਦਾ ਸਮਝੋ ਮਤਲਬ ਇੱਕ ਨਾ ਜੋ ਅੱਛੀ ਚੀਜ਼ ਹੈ ਨਾ ਉਹ ਮਿਲ ਜਾਂਦੀ ਹੈ। ਮਾਰਕੀਟ ਚੈੱਕ ਕੀਤਾ ਸੀ ਬਟ ਵਰਾਇਟੀ ਔਰ ਫੰਕਸ਼ਨ ਨਾ ਜੌ ਨਿਊ ਫੰਕਸਨਸ ਸਾਨੂੰ ਔਨਲਾਈਨ ਮਿਲ ਗਏ ਨਾ ਔਫਲਾਈਨ ਮਿਲਦੇ ਨੀ ਹੋਏ ਸੀ ਉਹ ਮੈਂ ਕਿਹਾ ਚਲੋ ਫਿਰ ਔਨਲਾਈਨ ਮੰਗਵਾ ਸੀ ਕੁੱਛ ਹੈ ਹੀ ਨਹੀਂ ਫਿਰ ਤੇ ਫਿਰ ਕੀ ਕਰਨਾ ਫੇਿਰ ਮੈਂ ਓਨਲਾਈਨ ਹੀ ਮੰਗਾਇਆ ਫੇਿਰ ਅਸੀਂ ਤੇ ਹੁਣ ਤਾਂ ਕੰਮ ਤੇ ਬੜਾ ਵਧੀਆ ਕਰਦਾ ਉਹ ਔਫਲਾਈਨ ਵਾਲਾ ਕੰਮ ਇਹਨੇ ਅੱਛਾ ਨਹੀਂ ਕਰਦਾ। ਬਿਲਕੁਲ ਫਿਰ ਅਸੀਂ ਫਲਾਈਨ ਲੈਣ ਗਏ ਸੀ ਬਟ ਸਮਝ ਹੀ ਨਹੀਂ ਆ ਰਿਹਾ ਕਿਵੇਂ ਕਰਨਾ ਔਨਲਾਈਨ।
ਮੇਰੇ ਮੁਤਾਬਿਕ ਨਾ ਹੈ ਵੀ ਸਹੀ ਹੈ। ਦੇਖੋ ਜਿੱਥੇ ਤੁਹਾਨੂੰ ਦਿੱਕਤ ਪਏ ਉੱਥੇ ਤੁਸੀਂ ਕਰ ਸਕਦੇ ਹੋ ਮੇਰੇ ਮੁਤਾਬਿਕ ।
ਆਪਾਂ ਤੇ ਦੇਖਦੇ ਹ
ਪਰ ਉਸ ਜੀ।
ਸਾਡੇ ਕੋਲ ਅਗਰ ਟਾਈਮ ਹੈਗਾ ਲਾਈਕ ਉਹ ਮੇਰੇ ਕੋਲ ਟਾਈਮ ਹੈਗਾ ਤੇ ਫਿਰ ਮੈਂ ਓਨਲਾਈਨ ਮੰਗਵਾ ਲੈਨੀ ਆ ਟ ਟਾਈਮ ਹੈਗਾ ਅਗਰ ਇੱਕੋ ਦਿਨ ਤੱਕ ਹੈਗਾ ਤਾਂ ਕੋਈ ਦਿੱਕਤ ਨੀ ਹੋਏਗੀ। ਅਗਰ ਟਾਈਮ ਨਹੀਂ ਹੈ ਕਿ ਹਜੇ ਹੀ ਚਾਹੀਦਾ ਅੱਜ ਹੀ ਚਾਹੀਦਾ ਤੇ ਫਿਰ ਤੇ ਫੇਰ ਅਸੀਂ ਬਾਜ਼ਾਰੋਂ ਖਰੀਦਣਾ ਪੈਂਦਾ ਮਜਬੂਰੀ ਹੀ ਫਿਰ ਤੇ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
। ਜ਼ਿਆਦਾਤਰ ਅਸੀਂ ਔਨਲਾਈਨ ਮੰਗਵਾ ਲੈਗੇ ਕੇਕ ਇਨਾ ਤਾਂ ਜਲਦੀ ਸਾਨੂੰ ਕੁਛ ਅਰਜੈਂਟ ਮੰਗਗਾਉਂਦੇ ਨੀ ਆਰਾਮ ਆਰਾਮ ਨਾਲ ਮੰਗਵਾ ਮੰਗਾ ਲੈਂਦੇ ਆਾਂ ਹਾਂਜੀ ਚਲੋ ਠੀਕ ਹੈ ਫੇਰ ਲਗਾਦੇ ਤੁਹਾਨੂੰ ਫੋਨ ਦੁਬਾਰਾ।
ਚਲੋ ਠੀਕ ਹੈ ਕਰਦੇ ਹਾਂ ਤੁਹਾਨੂੰ ਗੱਲ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।